ਹੈਲੋ।
ਹਾਂਜੀ, ਸਾਸਰੀ ਕਾਲ ਜੀ।
ਸਾਸਰੀ ਕਾਲ ਜੀ। ਹੋਰ, ਕਿਵੇਂ ਕੀ ਕਰਦੇ?
ਬਸ! ਵਧੀਆ, ਵਧੀਆ ਬੈਠੀ ਸੀ। ਫੋਨ ਚਲਾ ਰੀ ਸੀ।
ਹੈਲੋ।
ਹਾਂਜੀ, ਹਾਂਜੀ।
ਹਾਂਜੀ, ਹਾਂਜੀ। ਹੋਰ, ਕਿਵੇਂ ਕੀ ਕਰਦੇ।
ਬਸ, ਬਸ ਵਧੀਆ। ਫੋਨ ਚਲਾਂਦੀ ਪਈ ਸੀ। ਸਾਡੇ ਨਾ ਇਥੇ ਫੰਕਸ਼ਨ ਐ। ਜਾਗਰਨ ਐ ਕਿਸੇ ਦੇ ਘਰੇ। ਤਾਂ ਫਿਰ ਮੈਂ ਡਰੈਸ ਦੇਖ ਰਹੀ ਸੀ। ਮੈਂ ਕਿਹਾ- ਚੱਲ, ਜੇ ਕੋਈ ਆ ਜਾਵੇ ਤੇ
ਅੱਛਾ, ਅੱਛਾ। ਕਿੱਦਾਂ ਮਤਲਬ ਮੋਡਰਨ ਦੇਖਰੇ ਓ ਕੇ ਵੈਸਟਰਨ ਵੇਅਰ ਯਾਂ
ਨਾ, ਨਾ ਅੱਜ-ਕੱਲ ਤੇ ਜਾਗਰਨਚ ਮੋਡਰਨ ਪਾਂਦਾ ਕੌਨ ਆ, ਏਦਾਂ ਹੀ ਸੂਟ- ਸਾਟ ਉਦੇ ਚ ਟਰਡੀਸ਼ਨਲ ਜੇਹਾ। ਹਨਾ ਹਾਂ, ਮੋਡਨ ਓਥੇ ਵਧੀਆ ਲੱਗਦੀਆਂ ਜਿੱਦਾਂ ਹੁਨ ਫੰਕਸ਼ਨ ਹੋ ਗਿਆ। ਤੇ ਕੋਈ ਬਡੇ ਪਾਰਟੀ ਹੋ ਗੀ।
ਹਾਂਜੀ, ਤੇ ਕਿਸੇ ਦੀ ਹਾਂਜੀ, ਡੀ ਜੇ ਪਾਰਟੀ ਹੋ ਗਈ ਹਨਾ।
ਹਾਂ, ਹਾਂ। ਓਥੇ ਮੋਡਨ ਜਾਦਾ ਵਧੀਆ ਲੱਗਦੀ ਏ।
ਹਾਂਜੀ, ਹਾਂਜੀ। ਆਪ ਟਰਡੀਸਨਲ ਵੇਅਰ ਵੀ ਵਧੀਆ ਲੱਗਦੇ ਆ ਤੇ ਮੋਡਰਨ ਵੇਅਰ ਵੀ ਵਧੀਆ ਲੱਗਦੇ ਐ। ਮੋਡਰਨ ਵੇਅਰ ਚ ਮੈਂ ਫਰੋਕਸ ਵਗੈਰਾ ਜਾਦਾ ਵੇਅਰ ਕਰਦੀ ਹੈਗੀ ਆ। ਹਨਾ--ਜਿਦਾ ਅੱਜ-ਕੱਲ ਗਰਮੀ ਹੈਗੀ ਆ ਤੇ ਫੇਰ ਫਰੋਕਸ ਅੱਛੀ ਲੱਗਦੀ ਹੈਗੀ ਆ ਤੇ ਬਾਕੀ ਟ ਡੀਸ਼ਨਲ ਵੇਅਰ ਚ ਤੇ ਸਭ ਕੁਛ ਹੀ ਸਲਵਾਰ ਸੂਟ, ਪਜਾਮਾ, ਪਲਾਜ਼ੋ ਸਭ
ਹਾਂ, ਹਾਂ। ਏ ਤੇ ਹੈ। ਹਾਂ, ਮੈਂ ਵੀ ਮੋਡਰਨ ਵੇਅਰ ਪਾ ਲੈਨੀ ਸਾਂ ਸਭ ਕੁਛ ਜਿੱਦਾਂ ਜੀਨਸ ਟੋਪ ਹੋ ਗਿਆ ਜਾਂ ਡਰੈਸ ਹੋ ਗਈ।
ਜੀ ਹਾਂਜੀ, ਹਾਂਜੀ। ਹੋਰ ਤੁਸੀਂ ਮਤਲਬ ਕੇੜੇ, ਕੇੜੇ ਟਰਡੀਸ਼ਨਲ ਦੀ ਮਤਲਬ ਕਲਚਰ ਦੀ ਡਰੈਸ ਸ ਵੇਅਰ ਕੀਤੀ ਹੋਈ ਐ।
ਮੈਂ ਤੇ ਜ਼ਿਆਦਾਤਰ ਅ ਮੈਂ ਇੱਕ ਵਰੀ ਕਸ਼ਮੀਰੀ ਪਾਈ ਸੀਗੀ, ਜਿੱਦਾਂ ਅਸੀਂ ਗਏ ਸੀ ਨਾ ਘੁੰਮਣ ਇੱਕ ਵਰੀ
ਹਾਂਜੀ, ਹਾਂਜੀ।
ਓਥੇ ਜਿੱਦਾਂ ਪਾ ਕੇ ਫੋਟੋ ਹੈਗਾ, ਓਥੇ ਫੋਟੋਜ਼ ਵਗੈਰਾ ਖਿਚਾਣ ਦਾ ਟਰੈਂਡ ਤੇ ਓਥੇ ਮੈਂ ਪਾ ਕੇ, ਓਥੇ ਇੱਕ ਵਾਰੀ ਖਿਚਾਈ ਸੀ। ਫੇਰ ਅ ਏਦੀ ਪੰਜਾਬੀ ਜਿੱਦਾਂ ਸੂਟਸ ਵਗੈਰਾ ਹੋ ਗਏ। ਪਟਿਆਲਾ ਸੂਟ ਹੋ ਗਏ। ਇਦਾਂ-ਜਿੱਦਾਂ ਪਾਂਦੇ ਓਦਾਂ ਓ ਪਾਏ ਹੋਏ ਨੇ, ਸਾੜੀ ਪਾਈ ਹੋਈ ਐ।
ਹਾਂਜੀ ਮੈਂ ਆਪ ਖੁਦ ਸਾੜੀ ਵੀ ਡਾਲੀ ਹੋਈ ਆ ਤੇ ਮੈਂ ਵੀ ਗਈ ਸੀਗੀ। ਘੁੰਮਣ ਇੱਧਰ ਕੀ ਕਹਿੰਦੇ ਹਿਮਾਚਲ ਵਾਲੀ ਸਾਈਡ ਓਥੇ ਓਨਾਂ ਦੀ ਸੀਗੀ। ਪਤਾ ਨੀ ਕੇੜੀ ਕੁੱਲੂ ਵਾਲੀ ਸੀ ਡਰੈਸ ਕਿ ਸ਼ਿਮਲੇ ਦੀ ਸੀਗੀ। ਅੱਦਾਂ ਕੁਛ ਐ। ਫੇਰ ਅਸੀਂ ਜੰਮੂ ਵਾਲੀ ਸਾਈਡ ਗਏ ਸੀਗੇ ਉੱਧਰ ਦੀ ਪਾਈ ਸੀਗੀ। ਪਟਨੀ ਟੋਪ ਓਦਰ ਦੇ ਕਲਚਰ ਦੀ ਪਾਈ ਸੀਗੀ, ਫੇਰ ਮੇਰੇ ਸਕੂਲ ਇੱਕ ਡਾਂਸ ਕੌਂਪੀਟੀਸ਼ਨ ਹੋਇਆ ਸੀਗਾ, ਮੈਂ ਅਹ ਕੀ ਕਹਿੰਦੇ ਨੇ ਓ ਪਾਇਆ ਸੀ ਘਾਗਰਾ, ਤੇ ਚੋਲੀ, ਹਾਂਜੀ, ਅਹ ਪਾਇਆ ਸੀ, ਗੁਜਰਾਤੀਆਂ ਦਾ ਜਿਹੜਾ ਹੁੰਦਾ ਹੈਗਾ ਵਾ। ਉਹ ਪਾਇਆ ਸੀਗਾ, ਪੰਜਾਬੀ ਡਰੈਸਅੱਪ ਕੀਤਾ ਸੀਗਾ।
ਅੱਛਾ-ਅੱਛਾ
ਸੀਗਾ, ਚਲੋ ਸੂਟ ਤੇ ਅਸੀਂ ਹੁਣ ਵੀ ਵੀਅਰ ਕਰਦੇ ਹੈ ਹੈਗੇ ਆਂ, ਬਾਕੀ ਸਾੜੀ ਵੇਅਰ ਕੀਤੀ ਹੋਈ ਆ।
ਇਹ'ਚ ਹੁਨ ਮੈਨੂੰ ਜ਼ਿਆਦਾ ਪੰਜਾਬੀ ਸਹੀ ਲੱਗਦੈ। ਸਭ ਨਾਲੇ ਕੰਫਰਟੇਬਲ, ਹੂੰ, ਕੰਫਰਟੇਬਲ ਹੁੰਦੇ ਨਾਲੇ ਪੂਰਾ ਜਦੋਂ ਲੁੱਕ ਲਵੋ ਨਾ, ਪੰਜਾਬੀ ਲੁੱਕ ਜਦੋਂ ਲਵੋ, ਪੂਰਾ ਸੂਟ ਪਟਿਆਲਾ ਸੂਟ ਸਲਵਾਰ ਹੋ ਜਵੇ, ਉਸ ਨਾਲ ਦੁਪੱਟਾ ਹੋ ਜਵੇ, ਨਾਲ ਪਰਾਂਦੀ ਤੇ ਜੁੱਤੀ-ਜਾਤੀ ਸਾਰੀ ਜਦੋਂ ਲੁੱਕ ਲਓ, ਤਾ ਸੋਹਣਾ ਲੱਗਦਾ ਲੁੱਕ, ਨਾਲੇ ਕੰਫਰਟ
ਹਾਂਜੀ-ਹਾਂਜੀ, ਹਾਂਜੀ-ਹਾਂਜੀ ਉਹ ਤਾਂ ਹੈ ਬਾਕੀ ਮਤਲਬ ਨਾ ਸਾਨੂੰ ਆਪਣੇ ਕਲਚਰ'ਚ ਰਹਿਣਾ ਚਾਹੀਦਾ ਹਨਾ ਸਾਨੂੰ, ਮਤਲਬ ਜ਼ਿਆਦਾ ਵੀ ਨਹੀਂ ਮੋਡਰਨ ਹੋਣਾ ਚਾਹੀਦਾ। ਮੋਡਰਨ ਵੀਅਰ ਹਰ ਇੱਕ ਪਾਸੇ ਨਹੀਂ ਚੱਲਦਾ ਹੈਗਾ, ਹਣਾ, ਉਹ ਕੁਛ-ਕੁਛ ਟਾਇ ਯਾ ਫਰੈਂਡ ਯਾ ਕਜ਼ਨ ਦੇ ਵਿੱਚ ਫੈਮਲੀ ਦੇ ਵਿੱਚ ਨਹੀਂ ਚੱਲਦਾ ਹੈਗਾ, ਜ਼ਿਆਦਾ ਮੌਡ ਰਨ-ਵੀਅਰ ਕੇ ਸੀ।
ਹੂੰ।
ਓਹਨਾਂ ਦੇ ਨਾਲ ਕਿਤੇ ਪਾਕੇ ਚੱਲ ਜੀਏ, ਏਦਾਂ ਵੀ ਨੀ ਹੁੰਦਾ ਹੈਗਾ ਹਨਾ, ਸੂਟ ਐ ਜੋ ਅਸੀਂ ਫਰੈਂਡਸ ਦੇ ਨਾਲ ਵੀ ਪਾ ਸਕਦੇ, ਕਿੱਧਰੇ ਵੀ ਪਾ ਸਕਦੇ ਆਂ। ਗੁਰਦੁਆਰਾ ਸਾਹਿਬ, ਪਾਠ ਵਿੱਚ ਯਾ ਕੀਰਤਨ ਐ, ਹਨਾ ਯਾ ਫਿਰ ਘਰ ਕੋਈ ਫੰਕਸ਼ਨ ਐ ਕਿਸੇ ਦੇ ਵੀ, ਗੈਟ ਓ ਹੈਗਾ, ਗੈਟ ਟੂਗੈਦਰ ਹੈਗਾ ਵਾ ਹਨਾ। ਤੇ ਅਸੀਂ ਤਾਂ ਵੀ ਪਾ ਸਕਦੇ ਆ, ਕੋਈ ਵੀ ਫਰੋਕ ਸੂਟ ਹੋ ਗਿਆ। ਹਨਾ, ਕੁਛ ਵੀ ਡਾਲ ਸਕਦੇ ਹੈਗੇ ਆ, ਹਾਂਜੀ। ਬਾਕੀ, ਸਾਨੂੰ ਹਨਾ ਮਤਲਬ ਜ਼ਿਆਦਾ ਉਹ, ਮੋਡਰਨ ਵੇਅਰ ਤੋਂ ਟ੍ਰਡੀਸ਼ਨਲ ਵੇਅਰ ਪਾਣੇ ਚਾਹੀਦੇ ਹੈਗੇ ਆ। ਮੇਰੇ ਤੇ, ਓਦਾਂ ਵੀ ਸਾਰੇ ਅਲਮਾਰੀ 'ਚ ਸਾਰੇ ਸੂਟਸ ਯਾ, ਹਨਾ।
ਅੱਛਾ-ਅੱਛਾ।
ਜੀਨ ਟੋਪਸ ਵੀ ਹੈਗੇ ਆ। ਬਟ ਜ਼ਿਆਦਾ ਸੂਟਸ ਈ ਵੇਅਰ ਕਰਦੇ ਹੈਗੇ ਆਂ, ਮਤਲਬ ਓਵੇਂ ਨੀ ਸੂਟਸ ਵੇਅਰ ਕਰਦੇ ਹੈਗੇ। ਓਵੇਂ ਘਰ ਤੇ ਮਤਲਬ, ਕੰਫਰਟੇਬਲ ਕੱਪੜਿਆਂ 'ਚ ਈ ਸਹੀ ਰਹਿੰਦਾ ਹੈਗਾ ਵਾ, ਬਾਕੀ ਹਾਂਜੀ, ਬਾਕੀ ਐ ਵਾ ਕਿ ਜਦੋਂ ਬਾਹਰ ਜਾਣਾ ਹੋਵੇ, ਹਨਾ ਤੇ ਫੇਰ ਆਪਾਂ ਸੂਟ ਵਗੈਰਾ ਈ ਡਾਲ ਲਈਦੇ ਹੈਗੇ ਆ, ਕਿ ਸਹੀ ਰਹਿੰਦੇ ਹੈਗੇ ਆ।
ਹਾਂ ਇਹ ਤੇ ਹੈ, ਨਾਲੇ ਫਿਰ ਅੱਜ-ਕੱਲ ਗਰਮੀ ਐ, ਤੇ ਜ਼ਿਆਦਾ ਵੀ ਹੈਵੀ ਨੀ ਕੁਛ ਪਾਇਆ ਜਾਂਦਾ। ਸਿੰਪਲ, ਨਾਰਮ
ਹਾਂਜੀ-ਹਾਂਜੀ, ਹੋਰ ਕੀ ਕੋਟਨ ਦੇ ਬਹੁਤ ਵਧੀਆ-ਵਧੀਆ ਚਲੇ ਹਾਂਜੀ, ਕੋਟਨ ਦੇ ਬਹੁਤ ਵਧੀਆ-ਵਧੀਆ ਚਲੇ ਹੋਏ ਆ, ਕੁੜਤੀਸ ਚਲੀਆਂ ਹੋਈਆਂ, ਅਗਰ ਤੁਸੀਂ ਪ੍ਰੋਪਰ ਸੂਟ ਨਹੀਂ ਵੇਅਰ ਕਰਨਾ ਹੈਗਾ, ਤੇ ਤੁਸੀਂ ਕੁੜ ਤੀ ਟਾਈਪ ਵੇਅਰ ਕਰ ਸਕਦੇ ਓ, ਜੀਨ ਦੇ ਨਾਲ ਉਹ ਤੁਹਾਡਾ ਵੈਸਟਰਨ-ਵੇਅਰ ਹੋਜੇਗਾ, ਹਨਾ। ਕੀ ਤੁਸੀਂ ਜੀਨ ਵੀ ਡਾਲ ਲੀਤੀ ਐ, ਤੇ ਨਾਲ ਉਹ ਵੀ ਡਾਲ ਲੀਤੀ, ਅਗਰ ਦੇਖਿਆ ਜਾਵੇ ਅ ਜੀਨ ਯਾ ਪਜਾਮੇ ਤੋਂ ਜ਼ਿਆਦਾ ਕੰਫਰਟੇਬਲ, ਪਜਾਮਾ ਈ ਐ‌ ਹਨਾ। ਫਿਰ ਵੀ ਲੋਕੀ ਚਲੋ, ਜੀਨ ਡਾਲਦੇ ਹੈਗੇ ਆ ਹਨਾ ਕੁੜਤੀ ਦੇ ਨਾਲ, ਤੇ ਬਹੁਤ ਸਾਰੇ ਐਦਾਂ, ਮਤਲਬ ਬਹੁਤ ਚਲੇ ਹੋਏ ਆ, ਹੁਣ ਤੇ ਨਵੀਂ- ਨਵੀਂ ਤਰ੍ਹਾਂ ਦੇ ਮਤਲਬ ਟਰਡੀਸ਼ਨਲ ਇੰਨੀ ਚੱਲ ਗਈ, ਇੰਨੇ ਨਵੇਂ ਤਰੀਕ ਕੇ ਚਲ ਗਏ ਹੋਏ ਐ, ਪੁਛੋ ਨਾ ਜਿੱਦਾਂ, ਸਫਰਸ਼ੀ ਸਲਵਾਰ ਹੋ ਗਈ। ਕਿੰਨੀਆਂ ਤਰ੍ਹਾਂ ਦੀਆਂ, ਸ ਫਲਵ ਸਲਵਾਰਾਂ।
ਫਰਸ਼ੀ ਸਲਵਾਰ ਵਾਲੇ ਸੂਟ, ਬਹੁਤ ਟਰੈਂਡਾਂ 'ਚ ਚੱਲਦੇ ਪਏ ਆ ਹਰ ਕੋਈ ਜਿਹਨੂੰ ਦੇਖੋ ਹਰ ਕੋਈ ਇਹੀ ਪਾਈ ਜਾਂਦਾ।
ਹਾਂਜੀ, ਪਜਾਮੇ 'ਚ ਦੇਖ ਲਓ। ਅਹ ਹਟ ਟਾਈਟ ਵਾਲਾ ਪਜਾਮਾ, ਚੌੜਾ ਵਾਲਾ ਪਜਾਮਾ, ਗਾ ਹਨਾ ਤੇ ਓ ਵੀ ਆ ਕੀ ਕਹਿੰਦੇ ਨੇ, ਕੀ ਕਹਿੰਦੇ ਉਹਨੂੰ ਪਲਾਜ਼ੋ ਹੋ
ਹਮ ਹੀ ਹਾਂ।
ਹੋਰ ਵੀ ਬਹੁਤ- ਬਹੁਤ ਸਾਰੇ, ਐਦਾਂ ਦੇ ਹੈਗੇ ਆ।
ਸੀਗਾ, ਔਨਲਾਈਨ ਜਿੱਦਾਂ ਅਸੀਂ ਦੇਖਦੇ ਨਾ, ਸੋਸ਼ਲ ਮੀਡੀਆ ਤੇ। ਉਦੋਂ ਵੀ ਅ ਮੈਂ ਦੇਖਿਆ ਅੱਜ- ਕੱਲ ਸ਼ੋਟ -ਕੁੜਤੀ, ਨਾਲ ਜਿੱਦਾਂ ਵੈਲ ਬੋਟਮ ਵਾਲੇ ਪਜਾਮੇ ਹੋਗੇ ਏ
ਹਾਂਜੀ, ਸ਼ੋਟ ਕੁ, ਹਾਂਜੀ ਸ਼ੋਟ- ਕੁੜਤੀ ਦੇ ਨਾਲ ਸਕਰਟ ਟਸ ਵੀ ਬਹੁਤ ਚਲੀਆਂ ਹੋਈਆਂ ਬਸ
ਹਾਂ, ਸਕਰਟਸ ਵੀ ਚੱਲੀਆਂ ਹੋਈਆਂ, ਨਾਲੇ ਫਿਰ ਉਹ ਬੈਲਬੋਟਨ ਪਜਾਮੇ ਟਾਈਪ, ਪੂਰੀ ਚੁੰਨੀ, ਪੂਰਾ ਸੂ ਸੂਟ ਬਣ ਜਾਂਦਾ ਓ, ਬਹੁਤ ਚੱਲਿਆ ਹੋਇਆ ਇਹ ਚੀਜ਼ਾਂ।
ਉਹ ਤਾਂ ਹੈ, ਲਾਲ ਸਕਰਟਸ ਐਨੀਆਂ ਚਲੀਆਂ ਹੋਈਆਂ ਵਾ, ਕੋਈ ਵੀ ਕੁੜਤੀ ਤੁਸੀਂ ਵੇਅਰ ਕਰ ਲਓ, ਨੀਚੇ ਬਲੈਕ ਕੈ ਵਾਈਟ ਸਕਰਟ ਪਾ ਲੋ, ਉਹ ਵੀ ਤ ਟਰਡੀਸ਼ਨਲ ਵੇਅਰ ਹੀ ਲੱਗਦਾ ਹੈਗਾ ਵਾ, ਹਨਾ।
ਹਾਂਜੀ।
ਤੇ ਵਧੀਆ ਲੱਗਦਾ ਹੈਗਾ ਓ ਵੀ।
ਸਹੀ ਕਿਹਾ ਹਰ ਜਗਏ ਤੇ ਐ, ਹਰ ਜਗ੍ਹਾ ਅਸੀਂ ਸੂਟ ਨਹੀਂ ਪਾ ਸਕਦੇ ਤੇ ਹਰ ਜਗ੍ਹਾ ਅਸੀਂ ਵੈਸਟਨ ਵੇਅਰ ਨਹੀਂ ਪਾ ਸਕਦੇ।
ਹੁਣ ਜਿੱਦਾਂ ਅਸੀਂ ਮੰਦਿਰ ਵਗੈਰਾ ਗੁਰੂਦੁਆਰੇ ਜਾਂਦੇ ਆਂ। ਇੱਥੇ ਆਪਾਂ ਵੈਸ਼ਟਨ ਵੇਅਰ ਨੀ ਪਾ ਸਕਦੇ ਇਕ ਡ੍ਰੈੱਸ ਨੀ ਪਾ ਸਕਦੇ ਨੇ, ਇਥੇ ਸੂਟ ਹੀ ਚੱਲਦੇ ਨੇ। ਸੂਟ ਕੁੜਤੀਆਂ ਵਗੈਰਾ ਹੋ ਗਈਆਂ ਹੈ ਨਾ, ਜਿੱਦਾਂ ਆਪਾਂ ਬਾਹਰ ਪਟੀ ਪਟੀਤ ਚੱਲ ਗਏ, ਉੱਥੇ ਫਿਰ ਸੂਟ ਨੀ ਚਲਦੇ, ਉਥੇ ਫਿਰ ਡਰੈਸਾਂ ਹੀ ਚੱਲਦੀਆਂ।
ਹਾਂਜੀ ਹੁਣ ਜਿੱਦਾਂ ਗੁਰਦੁਆਰੇ ਸਾਹਿਬ ਆ, ਹਨਾ ਇ ਜਿਦਾ ਗੋਲਡਨ ਟੈਂਪਲ ਹੋ ਗਿਆ, ਉਹਨਾਂ ਨੇ ਮਤਲਬ ਟ੍ਰਡੀਸ਼ਨਲ ਵੇਅਰ ਹੀ ਅਲਾਊਡ ਕੀਤਾ ਹੋਇਆ, ਉਹ ਮਤਲਬ ਜੀਨ ਟੋਪ ਨੂੰ ਅਲਾਊਡ ਨੀ ਕਰਦੇ ਹੈਗੇ ਆਪਣੇ ਅੰਦਰ, ਅਗਰ ਤੁਸੀਂ ਮ ਮੱਥਾ ਟੇਕਣਾ ਹੈਗਾ ਵਾ, ਤੇ ਤੁਸੀਂ ਸੂਟ ਹੀ ਵੇਅਰ ਕਰੋਗੇ, ਮੇਰੇ ਹਜੇ ਕੱਲ ਪਰਸੋਂ ਹੀ ਵੀਡੀਓ ਆਈ ਸੀਗੀ ਕਿ ਇੱਕ ਫੋਰਨਰ ਸੀਗੇ, ਉਹਨਾਂ ਨੇ ਸ਼ੋਰਟਸ ਪਾਏ ਹੋਏ ਸੀ ਬਟ ਬਟ ਉਹਨਾਂ ਨੂੰ ਬਹੁਤ ਪਿਆਰ ਦੇ ਨਾਲ ਉਹ ਸਮਝਾ ਰਹੇ ਸੀਗੇ, ਕਿ ਤੁਸੀਂ ਮਤਲਬ ਹਨਾ, ਤੁਸੀਂ ਨਹੀਂ ਐਦਾਂ ਜਾ ਸਕਦੇ ਹੈਗੇ ਸ਼ੋਰਟਸ ਪਾ ਕੇ ਕੀ ਤਕ ਤੁਸੀਂ ਮਤਲਬ ਇੱਥੋਂ ਦੇ ਕੱਪੜੇ ਖਰੀਦ ਲੋੋ ਜਾਂ ਫੇਰ ਤੁਸੀਂ ਕੋਈ ਐਦਾਂ ਦੇ ਕੱਪੜੇ ਪਾਓ, ਜਿਵੇਂ ਕਿ ਹਨਾ ਤੁਸੀਂ ਸਭ ਅਹ, ਪੂਰੇ ਉੱਪਰ ਤੋਂ ਲੈ ਕੇ ਢੱਕੇ ਹੋਵੋ, ਤੇ ਓ ਓਕੇ- ਓਕੇ ਕਹਿ ਰਹੇ ਸੀਗੇ, ਤੇ ਫਿਰ ਉਹ ਮੇਰੇ ਖਿਆਲ ਉਹ ਕਰਕੇ ਆਏ ਸੀਗੇ ਚੇਂਜ ਗਰੁੱਪ ਆਇਆ ਸੀਗਾ, ਹਾਂਜੀ ਤੇ ਉਹ ਗੋਲਡਨ ਟੈਂਪਲ ਤੇ ਬਿਲਕੁਲ ਅਲਾਊਡ ਨੀ। ਤਾਡੇ ਹੈਗੇ ਜੀਨ ਟੋਪ ਈਵਨ ਕਿ, ਹਾਂਜੀ ਈਵਨ ਕਿ ਉਹਨਾਂ ਨੇ ਮਤਲਬ ਜਿਹੜੇ ਉਹਨਾਂ ਦੇ ਉਹ ਹੁੰਦੇ ਹੈਗੇ ਆ ਬੰਦੇ ਹੁੰਦੇ ਹੈਗੇ ਆ ਉਹਨਾਂ ਨੂੰ ਵੀ ਪਜਾਮਾ ਹੀ ਅਲਾਉਡ ਆ, ਪਜਾਮਾ ਕੁੜਤਾ ਪਜਾਮਾ ਅਲਾਉ ਹੈਗੇ ਆ ਜਿੱਦਾਂ ਮੈਂ ਅਗਰ ਅਸੀਂ ਬੰਦੇ ਦੀ ਗੱਲ ਕਰੀਏ। ਤੇ ਓ ਵੀ ਪੰਜਾਬੀ ਪਾਦੇ ਹੈਗੇ, ਪੂਰਾ ਐ ਟ੍ਰਡੀਸ਼ਨਲ ਵੇਅਰ ਕਰਦੇ ਹੈਗੇ ਅਗਰ ਗੁਰਦੁਆਰੇ ਚ ਜਾਣਾ ਹੈਗਾ। ਤੇ ਉਹ ਵੀ ਮਤਲਬ ਅਲਾਉਡ ਨ ਕਰਦੇ ਹੈਗੇ ਸ਼ੋਰ ਨਿੱਕਰ ਹੋਗੀ। ਕਿਉਂਕਿ ਸਾਨੂੰ ਮੱਥਾ ਟੇਕਣ ਨੂੰ ਜਿਸ ਚੀਜ਼ ਤੋਂ ਦਿੱਕਤ ਆਉਂਦੀ ਹੈ ਨਾ ਤੇ ਫਿਰ ਓ ਨਹੀਂ ਕਰਦੇ ਹੈਗੇ। ਹੁਣ ਜਿੱਦਾਂ ਪੰਜਾਬੀ ਦੀ ਮੈਰਿਜ ਹੁੰਦੀ ਹੈ ਜਦੋਂ ਹਨਾ ਤੇ ਜਦੋਂ ਉਹਨਾਂ ਨੂੰ ਲਹਿੰਗੇ ਚ ਆਦੀਆਂ ਸੀ ਤੇ ਜਿਹੜੀਆਂ ਬਰਾਈਡ ਸੀਗੀਆਂ ਤੇ ਓ ਬਹੁਤ ਜ਼ਿਆਦਾ- ਜ਼ਿਆਦਾ ਹੈਵੀ- ਹੈਵੀ ਲਹਿੰਗੇ ਪਾਦੇ ਸੀਗੇ। ਜੋ ਕਿ ਮਤਲਬ ਉਹਨਾਂ ਤੋਂ ਮੱਥਾ ਨਈ ਟੇਕਿਆ ਜਾਂਦਾ ਸੀਗਾ। ਤੇ ਫੇਰ ਉਹਨਾਂ ਨੇ
ਹੁਣ ਅੱਜ ਕੱਲ ਜਿੱਥੇ ਪੰਜਾਬੀਆਂ ਚ ਹਾਂ, ਪੰਜਾਬੀਆਂ ਚ ਤੇ ਜ਼ਿਆਦਾ ਜਿਹੜੇ ਪਿਓਰ ਪੰਜਾਬੀ ਜਿਹੜੇ ਗੁਰਦੁਆਰੇ ਵਗੈਰਾ ਚ ਉਹਨਾਂ ਲਾਵੇ ਹੁੰਦੇ ਨਾ ਜਿਨ੍ਹਾਂ ਜਿਹੜੇ ਗੁਰਦੁਆਰੇ ਚ ਹੁੰਦੇ ਐ, ਉਹ ਪਹਿਲੇ ਲਹਿੰਗੇ ਚ ਸਾਰਾ ਰਸਮ ਵਗੈਰਾ ਕਰ ਕਿਹ ਦਿਨ ਫੇਰ ਸੂਟ ਦੇ ਵਿੱਚ ਹੀ ਉਹ ਫੇਰੇ ਲੈਂਦੇ ਆ।
ਹਾਂਜੀ -ਹਾਂਜੀ ਓ ਤਾਂ ਹੈ। ਹੁਣ ਉੱਥੇ ਵੀ ਸੂਟ ਈ, ਹਾਂਜੀ ਵਧੀਆ ਵੀ ਲੱਗ ਲੱਗਦਾ ਹਾਂਜੀ ਵਧੀਆ ਵੀ ਲੱਗਦਾ ਕਿ ਉਹਨਾਂ ਨੇ ਸੂਟ ਪਾਏ ਹੈ ਹਨਾ, ਲਹਿੰਗੇ ਚ ਮਤਲਬ ਨੂੰ ਲ ਲਾਵਾਂ ਲੈਣ ਵੇਲੇ ਜਾਂ ਜਦੋਂ ਮੱਥਾ ਟੇਕਦੇ ਸੀਗੇ ਉਦੋਂ ਉਹਨਾਂ ਨੂੰ ਬਹੁਤ ਜ਼ਿਆਦਾ ਦਿੱਕਤ ਹੁੰਦੀ ਸੀਗੀ। ਮੱਥਾ ਟੇਕਣ ਨੂੰ ਜੋ ਕਿ ਨਈ ਸੀ ਵਧੀਆ ਲੱਗਦਾ ਐਵੇ ਹਨਾ ਤੇ ਫਿਰ ਉਹਨਾਂ ਨੇ ਸੂਟ ਈ ਟ੍ਰਡੀਸ਼ਨਲੀ ਡਰੈਸ ਕਰ ਦਿੱਤੀ, ਕੀ ਸਲਵਾਰ ਸੂਟ ਹੀ ਹੋਏਗਾ। ਤੇ ਜੋ ਕੀ ਵਧੀਆ ਵੀ ਲੱਗਦਾ ਹੈਗਾ ਸੀ, ਪੁਰਾਣੀਆ ਕਿਸੇ ਦੀ ਵੀ ਫੋਟੋਜ਼ ਦੇਖਦੇ ਆ, ਉਹਨਾ ਨੇ ਵੀ ਸਲਵਾਰ ਸੂਟ ਹੀ ਪਾਏ ਹੁੰਦੇ ਹੈਗੇ ਐ, ਹਨਾ। ਫੇਰਿਆ ਟਾਇਮ ਜਾਂ ਆਪਾਂ ਲਾ ਲਈਏ ਲਾਵਾਂ ਵੇਲੇ ਹਨਾ
ਹਾਂ।
ਤੇ ਪਹਿਲੇ ਤੇ ਇੱਕੋ ਸੂਟ ਚ ਈ ਵਿਆਹ ਈ ਹੋ ਜਾਂਦਾ ਸੀਗਾ, ਮਤਲਬ ਜਿਹੜਾ ਆਪਣਾ ਹੈਗਾ ਸਲਵਾਰ ਸੂਟ, ਹੁਣ ਦੋ- ਦੋ ਚੇਂਜ ਕਰਨੇ ਪੈਂਦੇ ਆ, ਲਹਿੰਗਾ ਕਿਉਂਕਿ ਪਾਰਟੀ ਕਰਨੀ ਹੁੰਦੀ ਆ।
ਹੂੰ।
ਬਾਕੀ ਸਾਨੂੰ ਟ੍ਰਡੀਸ਼ਨਲ ਵੇਅਰ ਈ ਜ਼ਿਆਦਾ ਕਲੋਥਿੰਗ ਪਾਣੀ ਚਾਹੀਦੀ ਹੈਗੀ ਐ, ਕਿ ਉਹ ਵਧੀਆ ਹੁੰਦੀ ਆ।
ਕੰਫਰਟੇਬਲ ਵੀ ਹੁੰਦੇ ਨੇ।
ਹਾਂਜੀ ਮੈਂ ਕਈ ਘਰ ਇੱਦਾ ਦੇ ਦੇਖੇ, ਜਿਨਾਂ ਚ ਜੀਨ ਟੋਪ ਹੀ ਚੱਲਦੇ ਹੈਗੇ ਆ। ਟਰਡੀਸ਼ਨ -ਨਲ ਵੇਅਰ ਯੂਜ ਈ ਨੀ ਕਰਦੇ ਹੈਗੇ ਓ ਕਿੱਧਰੇ ਵੀ ਜਾਣਾ ਹੋਵੇ ਜੀਨ ਟੋਪ- ਜੀਨ ਟੋਪ ਹੀ ਪਾਂਦੇ ਹੈਗੇ ਆ ਓ।
ਸਈ ਕਿਆ।
ਹਾਂਜੀ, ਮੈਂ ਕਈ ਮਤਲਬ ਜਾਣਿਆਂ ਨੂੰ ਦੇਖਿਆ ਜੋ ਕਿ ਅਹ ਮਤਲਬ ਸਲਵਾਰ ਸੂਟ ਪਾਣ ਵੇਲੇ ਝਾਕਦੇ ਹੈਗੇ ਆ, ਕਿ ਅਸੀਂ ਨਹੀਂ ਪਾਣਾ ਹੈਗਾ। ਸਾਨੂੰ ਸ਼ਰਮ ਆਦੀ ਹੈਗੀ ਐ, ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਨਹੀਂ ਪਾਏ ਹੁੰਦੇ ਹੈਗੇ।
ਹੂੰ, ਅੱਛਾ ਚਲੋ ਮੈਂ ਤਾਨੂੰ
ਹਾਂਜੀ-ਹਾਂਜੀ।
ਹਾਂਜੀ ਸਸ ਸ਼੍ਰੀ ਕਾਲ।
ਔਰ ਕੀ